ਹੈਲੋ ਓ ਓ
ਹੋਰ ਇਹ ਵੀਜੋੋਰ ਤੇ ਐ
ਪੂਰੀ ਈ ਵਸਤੀ ਵਾਲਿਆਂ ਨੂੰ ਸੁਣਾਈ ਦੇ ਦੂਗਾ ਤੈਨੂੰ ਨੀ ਦੇਣ ਦਿਆ ਤੇ ਕੀ ਕਰੀਏ
ਸੁਣ ਗਿਆ ਮੈਨੂੰ ਫੋਨ ਪੂਰਾ ਕੰਨ ਚ ਲਾਉਣਾ ਪੈਂਦਾ ਐ ਫੇਰ ਮੈਨੂੰ ਸੁਣਦਾ ਐ ਲੱਗਦਾ ਮੇਰਾ ਈ ਫੋਨ ਖਰਾਬ ਹੋ ਗਿਆ ਵਾ
ਹਾਂ ਆ ਤੇਰਾ ਖਰਾਬ ਆ ਹਰ ਤੂੰ ਦੂਸਿਆਂ ਨੂੰ ਬੇਕੂਫ ਬਣਾਣ ਡੀ ਆ
ਇਸੇ ਲਈ ਮੈਨੂੰ ਬਹੁਤ ਘੱਟ ਸੁਣਦਾ ਆ
ਇਸੇ ਲਈ ਮੈਂ ਸਮਝ ਗੀ ਫੇਰ ਸੁਣਾਇਆ ਸੁਨੂੰ ਈ ਦੇਣਾ ਨੇ ਫੇਰ ਚਲਾ ਕੇ
ਹੀ ਹਾ ਤੇ ਮੇਰੇ ਕੰਨ ਖ਼ਰਾਬ ਹੋ ਗਏ ਆ
ਜਾਂ ਤੇ ਤੂੰ ਫੋਨ ਬਣਾ ਜਾਂ ਫਿਰ ਤੂੰ ਕੰਨ ਬਣਾ ਕੰਨ ਬਣਾ ਨ ਈ ਸਕਦੀ ਮਸ਼ੀਨ ਦੇਖ ਲੈ ਐ ਅੱਛਾ ਲੈ ਕੇ ਜਾਣਾ ਆ ਮਸ਼ੀਨ ਵੀ ਬਹੁਤ ਮਹਿੰਗੀ ਹੁੰਦੀ ਈ ਪਰ ਇਸ ਨਾਲ ਸਾਫ ਹੋ ਜਾਣੀ ਈ
ਹਾਲੀ ਵੀ ਕਹਿੰਦਾ ਬੰਦ ਚਾਲੂ ਬੰਦ ਚਾਲੂ ਹੋਣ ਡੀ ਆ
ਡੈਡੀ ਦਾ ਤੇ ਬਚਪਨ ਤੇ ਈ ਆ ਮੈਂ ਰੂੜ ਜੂਗਾ ਆ ਫੇਰ ਮੈਂ ਕਿੱਦਾਂ ਆ ਫੇਰ ਆਉਗੀ ਈ ਆ ਵੋਟ ਬਣਾ ਤੀ ਨਿਆਣਿਆਂ ਨੂੰ ਤੂੰ ਵੀ ਪਹਿਲਾਂ ਮੈਂ ਤੇ ਵੋਟ ਬਣਾਉਣ ਦੀ ਈ ਬੋਤ ਬਣਾਉਣ ਡੀ ਆ
ਨਹੀਂ ਈ ਇੱਥੇ ਇਹਨਾਂ ਨੇ ਕਿੱਥੋਂ ਚਲਾਉਣੀ ਬੋਟ ਆ
ਖੂਹ ਤੇ ਪਾ ਦੇਵੇ ਤੇਰੇ ਏ ਮੇਰੀ ਬੋਟ ਆਮੇਰੀ ਬੋਟ ਆ ਮੇਰੀ ਬੋਟ ਆ ਤੇਰਾ ਆ ਤੇ ਤੇਰੇ ਪਾਣੀ ਚ ਥੋੜ੍ਹੀ ਆ ਜਾਣੀਆਂ ਵੋਟਾਂ ਆ
ਕਿਓ ਪੇਪਰ ਆ ਜਾਂਦੇ ਆ ਪਾਣੀ ਚ
ਨਲਕਿਆਂ ਨਾ ਆ ਜਾਂਦੇ ਆ
ਹੂ ਹੂੰ ਨਹੀਂ ਟਾਈ ਟਾਈ ਹੋਣ ਡੀ ਆ ਨਲਕਿਆ ਦੇ ਉਤੇ ਏ
ਤੇ ਖੂਹ ਸਾਫ਼ ਕਰੋਗੇ ਨਹੀਂ ਤੇ ਸਾਫ਼ ਸੁਫ਼ ਨਹੀਂ ਕਰਦੇ ਏ
ਪਿਅ ਪਾਈਪ ਚ ਨਾ ਜਮ ਜਾਂਦਾ ਵੇ ਪਾਣੀ ਈ ਮਤਲਬ ਸ਼ਾਇਦ ਉਹ ਆ ਨਾ ਖਾਰਾ ਪਾਣੀ ਟਾਈਪ ਦਾ ਹੀ ਸਮਝ ਲਾ ਤੇ ਇਸ ਲਈ ਨਾ ਪਾਈਪ ਚਕਾਾਈ ਕਈ ਚਮ ਚਾ ਆਉਂਦੀ ਉਹਨੂੰ ਮੈਨੂੰ ਬਲੀਚਿੰਗ ਪਾਊਡਰ ਪਾ ਕੇ ਫੇਰ ਪਾਈਪ ਨੂੰ ਸਾਫ਼ ਕਰਨਾ ਪੈਂਦਾ
ਹ, ਹੋ ਗੀ ਤਿਆਰੀ ਬੱਡੇ ਬੋਏ ਦੀ?
ਬੱਡੇ ਬੋਆਇ ਨੇ ਤੇ ਬਸ ਖੀਰ ਬਣਾਣੀ ਐ।
ਬੱਡੇ ਬੋਆਏ ਤੇ ਕੁਝ ਬੋਲਦਾ ਹੀ ਨੀ ਐ।
ਕੁਝ ਨੀ ਬੋਲਦਾ ਬੱਡੇ ਬੋਆਏ, ਬੱਡੇ ਬੋਆਏ ਦੀ ਕੁੜੀ ਕਹਿਣ ਡੀ ਆ ਮੈਨੂੰ ਤਾਂ ਪਨੀਰ ਪਸੰਦ ਏ ਆ।
ਹੁਣ ਬੱਡੇ ਬੋਆਏ ਕੀ ਕਰੂਗਾ?
ਕੁਛ ਨੀ ਕਰਨਾ ਬੱਡੇ ਬੋਆਏ ਨੇ ਬੋਲਿਆ ਹਾਂ ਠੀਕ ਐ।
ਹਾਂ ਤੇ ਹੁਣ ਫੇਰ ਤਿਆਰੀ ਕਰ ਬੱਡੇ ਬੋਆਏ ਦੇ, ਪਨੀਰ ਦੀ।
ਕੋਈ ਫੂਲ ਤਿਆਰੀ ਐ ਉਹਨੇ ਕੀ
ਕੈ ਕੀ ਮਾਹੀ ਨੂੰ ਬੋਲ-ਬੋਲ ਪਾਪਾ ਨੂੰ ਬੋਲ ਕਿ ਨਿੱਕਾ ਜਿਹਾ ਕੇਕ ਲੈ ਕੇ ਆਓ ਗੀ ਕੱਟ ਲੈ ਕੇਕ ਬੱਡੇ ਬੋਆਏ, ਮਨਾਦੋ ਬੱਡੇ ਅੱਜ
ਲੈ ਉਹ ਵੱਡੀ ਤੇ ਕਹਿੰਦੀ ਮੈਂ ਆਪਣੀ ਕੁੱਜੀ ਤੋੜ ਕੇ ਪੈਸੇ ਕੱਢ ਲੈਂਦੀ ਆ।
ਹਾਂ ਮੈਨੂੰ ਆ
ਬੱਡੇ ਬੋਆਏ ਕੈਦਾ ਕਿ ਨਈ ਜੇ ਤੂੰ ਕੁੱਜੀ ਕਡੀ ਤੋੜੀ ਤੇ ਮੈਂ ਤੈਨੂੰ ਘਰੋਂ ਈ ਕੱਢ ਦੇਣਾ।
ਹਾਏ-ਹਾਏ, ਹਾਏ -ਹਾਏ, ਬੱਡੇ ਬੋਆਏ ਇਤਰਾਂ ਦਾ ਕਰਨ ਡਿਆ ਹਾਲ
ਹਾਂ ਕਹਿੰਦਾ ਪੂਰੀ ਭਰ ਕੇ ਤੋੜਨੀ ਐ। ਇਸ ਵਾਰ
ਮੈਨੂੰ ਤੇ ਖੀਰ ਖਾਣ ਦਾ ਮਨ ਕਰਨ ਡਿਆ
ਬਸ ਤੇ ਸਾਨੂੰ ਦੋ-ਢਾਈ ਹਜ਼ਾਰ ਰੁਪਿਆ ਮਿਲਿਆ ਸੀ।
ਸੱਚ ਏ।
ਹਾਂ ਇਨੇ ਕ ਤੇ ਸੀ ਸ਼ਾਇਦ।
ਇੰਨੇ ਜਮਾ ਕਰ ਲੈਂਦੀ ਆ ਕੁੜੀ ਤਾਡੀ?
ਕੁੜੀ ਨੇ ਨੀ ਕੀਤੇ ਸੀ ਪਿਓ ਨੇ ਕੀਤੇ ਸੀ। ਉਹ ਮੇਡਕੀ ਤੇ ਪਿਓ ਦੀ ਸੀ। ਉਹ ਜ ਜਿਹੜੇ ਤੋ ਤੁਸੀਂ ਕਲਕੱਤੇ ਗਏ ਸੀ ਤੇ ਨੀ ਆਪਾਂ ਮੇਡਕੀ ਲਿਆਂਦੀ ਸੀ।
ਹਾ-ਹਾਂ, ਹਾਂ- ਹਾਂ, ਤੇ ਕੀ ਬੋਲਦੇ ਆ ਫੇਰ ਤੇ ਉਹਦੇ ਚ ਪੈਸੇ ਕੌਣ ਪਾਉਂਦਾ ਏ, ਏਹ ਕਿੰਨੇ ਮਹੀਨੇ ਬਾਅਦ ਕੱਢੀ ਸੀ ਉਹ ਕੁੱਜੀ।
ਆਪਾਂ ਤਾਂ ਜਲਦੀ ਤੋੜ ਲਈ ਸੀ ਪਰ ਫੇਰ ਵੀ ਹੋ ਗਏ ਸੀ ਕਿਉਂਕਿ ਰੋਜ਼ ਡਿਊਟੀ ਤੋਂ ਆਦਾ- ਜਾਂਦਾ ਜਿੰਨੇ ਵੀ ਚੇਂਜ ਹੁੰਦਾ ਸੀ, ਸਾਰਾ ਓਚ ਪਾ ਦਿੰਦਾ ਸੀ।
ਫਿਰ ਚੇਂਜ ਨਿਕਲ ਆਏ ਸੀ ਪੰਜ ਰੁਪਏ-ਦਸ ਰੁਪਏ ਐਦਾ ਕਰ ਕਰਕੇ
ਹਾਂ ਚੇਂਜ ਵੀ ਸੀ ਪੰਜ-ਪੰਜ ਦੇ ਦੋ-ਦੋ ਦੇ ਦਸ-ਦਸ ਦੇ ਨੋਟ
ਹੈ ਤੁਸੀਂ ਦੋ-ਦੋ ਰੁਪਈਏ ਵੀ ਨੀ ਛੱਡੇ ਸੀ।
ਨਈ ਸਭ ਪਾ-ਪਾ ਕੇ ਜਮਾ ਕਿਤੇ ਸੀ ਕੀ ਤੇ ਹੋਰ ਕੀ ਪੰਜ-ਪੰਜ ਸੌ ਦੇ ਨੋਟ ਪਾ ਕ ਪਾ ਕੇ ਜਮਾ ਕਰਨੇ ਸੀ, ਜੋ ਮਿਲੂਗਾ ਇਨਸਾਨ ਨੇ ਵਹੀ ਨਾ ਜਮ੍ਹਾ ਕਰਨੇ ਐ।
ਹੂੰ, ਜਦੋਂ ਚੇਂਜ ਹੁੰਦਾ ਪਹਿਲਾਂ ਹਰੇਕ ਵੀ ਮ ਮਤਲਬ ਚਲਾਉਂਦਾ ਹੁੰਦਾ ਸੀ ਮੈ ਤੇ ਉਹਦੀ ਗੱਡੀ ਬਾਰ ਵਾੜੀ ਤੇ ਉਹ ਵੀ ਜਿੰਨਾ ਚੇਂਜ ਵਗਦਾ ਸੀ ਨਾ ਏਹੀ ਜਮ੍ਹਾਂ ਕਰਦੇ ਹੁੰਦੇ ਸੀ ਬੋਤ-ਬੌਤ ਰਹਿੰਦਾ ਸੀ ਸਾਡੇ ਕੋਲ ਵੀ ਓਦੋਂ ਪਰ ਹੁਣ ਤੇ ਨਾ ਹੀ ਪੁੱਛ
ਤੁਹਾਡੇ ਹੋਇਆ ਨੀ, ਉਹਦਾ ਕੰਮ ਦਾ?
ਨਈ-ਨਈ, ਹੁਣੇ ਹੋਣਾ ਵਾ ਮੈਂ ਤੇ ਕਿਹਾ ਬੋਲ ਉਹਨੂੰ ਕਰਵਾਉਣ ਵਾਸਤੇ। ਬ-ਬੋਲਦਾ ਦਾ ਤਾਂ ਢਿੱਲਾ ਜਾ ਹੋਇਆ ਵਾ ਤੇ ਕੀ ਬੋਲਾ।
ਬਹੁਤੇ ਢਿੱਲੇ ਆ।
ਹੁਣ ਜੋ ਵੀ ਹੋਊਗਾ, ਲੇਕਿਨ ਹੋ ਵੀ ਜਾਊਗਾ ਤੇ ਫੇਰ ਵੀ ਦੋ ਮਹੀਨੇ ਤੇ ਵੇਟ ਕਰਨੇ ਹੀ ਪੈਣਾ ਵਾ ਨਾ, ਪੈਸੇ ਰੋਗੇ ਤਦ ਨਾ ਕਰੁਗੀ। ਵੈਸੇ ਵੀ ਰਕਸ਼ੇ ਨੇ ਕਰਨਾ ਪੈਣਾ ਵਾ, ਕਿਉਂਕਿ ਇੱਕ ਇੱਕ-ਡੇਢ ਮਹੀਨਾ ਚਲਾਉਣਾ ਵੀ, ਅਸਾਨ ਗੱਲ ਨੀ ਨਾ ਹੁੰਦੀ ਐ ਫਿਰ
ਔਹੀ ਤੇ, ਹੁਣ ਸਾਡੀ ਵੀ ਤੇ ਟੈਨਸ਼ਨ ਏ ਆ ਬਈ ਕਿ ਕਿੱਦਾਂ ਜਾਣਾ ਮੇਨ ਗੱਲ ਤੇ ਚੱਲ ਪੈਂਦਾ ਤੇ ਅ ਪਰ ਅਸਲ ਦੁਕਾਨ ਨੂੰ ਲੈ ਕੇ ਵੀ ਚਲਾ ਲੈਂਦੇ, ਲੇਕਿਨ ਜੋ ਇੰਨੇ ਪੈਸੇ ਲੈ ਕੇ ਗੱਡੀ ਤੇ ਚੜ੍ਹਨਾ ਵਾ।
ਹਾਂ, ਹਾਂ ਉਹ ਵੀ ਤੇ ਚਾਹੀਦੇ ਹੀ ਐ ਨਾ। ਰਾਸ਼ਨ ਤੋਂ ਲੈ ਲੈਂਗੀ, ਲੇਕਿਨ ਸਬਜ਼ੀ ਤੇ ਫੇਰ ਵੀ ਚਾਹੀਦੀ ਹੈ ਨਾ।
ਸਬਜ਼ੀ ਤਾਂ ਚੱਲ ਥੋੜਾ ਬਹੁਤਾ ਤੇ ਕਰ ਹੀ ਲੈਂਦਾ ਵਾ ਸਬਜ਼ੀ ਦਾ। ਹੋ
ਠੀਕ ਹੈ। ਹਾਂ ਤੂੰ ਤਾਂ ਕੱਲ ਕਹਿਣ ਡਈ ਨਾ, ਪੈਸੇ ਲੈਣ ਦੇ ਬਾਰੇ। ਪੈਸੇ ਲੈਣ ਬਾਰੇ ਕਹਿਣ ਡਈ ਸੀ ਨਾ ਕੱਲ।
ਹਾਂ ਪੈਸੇ ਲੈਣੇ ਆ, ਲੇਕਿਨ ਉਹ ਇੰਤਜ਼ਾਰ ਕਰਨ ਡਿਆ ਵਾ ਆਪਣੀ ਸੈਲਰੀ ਦਾ। ਵੀ ਦੇ ਦੂ, ਦੇ ਦੂ। ਵੇਖਾਂਗੇ ਨਹੀਂ ਦਓਗੇ ਤੇ ਫੇਰ ਤੇ ਹੁਣ ਤੇ, ਦਸ ਦਸ ਨਾ ਕੁਛ ਨੀ ਹੋਣਾ ਵੀਹ ਤੀਹ ਲੈਣੇ ਪੈਣੇ ਮੈਨੂੰ ਲਗਦਾ
ਬਾਂਪ ਰੇ ਵੀਹ, ਤੀਹ।
ਤੀਹ ਤੀਹ ਹੁਣ ਥੋੜ੍ਹੀ ਲੈਣੇ ਐ, ਫਿਰ ਮੈਨੂੰ ਬੋਲਣਾ ਵਾ ਕਿ ਮੈਂ ਤੈਨੂੰ ਬੋਲਿਆ ਸੀ, ਕਿ ਹੁਣੇ ਹੁਣੇ ਲੇਏਗਾ, ਤੇ ਦਸ ਹੀ ਲੈ ਕੇ ਚੜ੍ਹ, ਚੰਗਾ ਫੇਰ ਅੱਗੇ ਲਹੇਗਾ ਤੇ ਜਿਆਦਾ ਲੈਣੇ ਪੈਣੇ ਹੁਣ ਜਿਆਦਾ ਲੈਣੇ ਪੈਣੇ ਤੇ ਫਿਰ, ਤੂੰ ਚਾਲੀ ਹਜ਼ਾਰ ਦਾ ਲੋਨ ਲੈ ਲਾ।
ਇੰਟਰਸਟ ਚ ਏਨੇ ਪੈਹੈ ਨਹੀਂ ਲੈ ਸਕਦਾ ਬੰਦਾ, ਲੱਥਦੇ ਨਹੀਂ ਆ ਕਦੀ ਵੀ, ਇਨੀ ਗੱਲ ਹਮੇਸ਼ਾ ਯਾਦ ਰੱਖਿਓ।
ਫਿਰ ਏਨੇ ਚ ਜਿਆਦਾ ਹੀ ਲੈਣੇ ਪੈਣਾ, ਤੇ ਪਤਾ ਤੈਨੂੰ।
ਹ ਨਾਹੀਂ, ਨਾ ਹੀ ਤੈਨੂੰ, ਕਿਸੇ ਨੇ ਇੰਟਰਸਟ 'ਚ ਇੰਨੇ ਦੇ ਦੇਣੇ ਆ, ਇੰਟਰਸਟ ਵਾਲੇ ਲੋਕ ਵੀ ਇੰਨੇ, ਇੰਨੇ ਨਾਲ ਥੋੜ੍ਹੀ ਫੜਾ ਦਿੰਦੇ ਤੇਰਾ ਹਜੇ ਤੱਕ ਬਿਹੇਵ, ਪੁੱਛਿਆ ਨੀ ਕਿਸੇ ਨੇ। ਕਿ ਤੂੰ ਕਿਤਰ੍ਹਾਂ ਦੇ ਦੇਣ ਲੈਣ ਕਰ ਸਕਦੀ ਐ, ਨਹੀਂ ਕਰ ਸਕਦੀ ਐ। ਤੇ ਡਾਇਰੈਕਟ ਤੈਨੂੰ ਕਿਤਰਾ ਦੇ ਦੂਗਾ ਕੋਈ
ਹੁਣ ਫਿਰ ਮੈਂ ਬੋਲਿਆ ਕਿ ਲੋਨ ਹੀ ਲੈਂਨੀ, ਹੋਰ ਕੀ।
ਬਹੁਤ ਜ਼ਿਆਦਾ ਹੋਊਗਾ, ਤੇ ਹਾਰਡਲੀ ਦਸ ਪੰਦਰਾਂ ਕੋਈ ਕਰ ਦੂਗਾ ਸਟਾਰਟਿੰਗ,
ਤੇ ਲੋਨ ਦਾ ਵੀ ਤਾਂ ਇੰਨਾ ਸਿਆਪਾ ਵਾ, ਕਿ ਇੰਨੇ- ਇੰਨੇ ਪੈਹੈ ਬੁੱਢੀਆਂ ਨੇ ਲੈ ਲੈਣੇ। ਫੇਰ ਉਹਦੇ ਬਾਅਦ ਆ ਉਹਨਾਂ ਨੇ ਵੀ ਆਪਣੇ ਇੰਸ਼ੋਰੈਂਸ ਇੰਸ਼ੋਰੈਂਸ ਉੱਥੇ ਕੱਟ ਤੇ ਫੜਾਉਂਨੇ, ਚਾਲੀ ਬੋਲ ਕੇ ਤੇ ਪੈਂਤੀ ਤੱਕ ਫੜਾਉਗੇ।
ਹੁਣ ਉਹਨਾਂ ਦਾ ਲੋਸ ਬਰਦਾਸ਼ਤ ਕਰਨਾ ਪੈਂਦਾ ਵਾ, ਕੀ ਕਰੀਏ ਹੁਣ।
ਈਸੀ ਲੀ ਉਹਦਾ ਮਨ ਹੀ ਨਹੀਂ ਸੀ ਲੈਣ ਦਾ, ਕਿ ਇੰਨੇ ਤਾਂ ਉਹਨਾ ਨੇ ਘੱਟ ਲੈਣੇ ਰੱਖ ਲੈਣ।
ਰੱਖਣ ਥੋੜ੍ਹੀ ਹੁੰਦਾ ਵੈ, ਕਿ ਪੈਸੇ ਵੀ ਤਾਂ ਸਾਨੂੰ ਪੂਰੇ- ਪੂਰੇ ਚਾਹੀਦੇ ਉੋਂ ਦੇਣੇ ਹੀ ਪੈਂਦੇ ਆ ਸਭ ਨੂੰ।
ਹ ਉਥੋਂ ਸਭ ਤੋਂ ਵੱਡੀ ਝੇਲਣ, ਦੋ ਸਾਲ ਝੇਲਣ ਦੀ ਹੁਣ ਮੇਰੇ ਕੋਲ ਕੱਪੜੇ ਕੁੱਪੜੇ ਤੇ ਇੱਕਦਮ ਨੀ ਧੋਤੇ ਜਾਂਦੇ ਐ, ਬੈਹ ਉੱਠ ਮਨ ਵੀ ਨੀ ਕਰਦਾ ਵਾ, ਤੇ ਮੈਂ ਸੋਚ ਹੁੰਦੀ ਸੀ, ਕਿ ਮਸ਼ੀਨ ਫ ਕਹਿੰਦਾ ਕਿ ਜੇ ਇੱਧਰ ਫਸ ਗਏ ਤਾਂ ਫਿਰ ਮਸ਼ੀ ਹੁਣ ਨਹੀਂ ਲੈ ਪਾਨੀ, ਮੇਰਾ ਫੋਨ ਵੀ ਖਰਾਬ ਐ ਉਹ ਵੀ ਲੈਣਾ ਵਾ।
ਹਾਂ ਤੂੰ ਮਸ਼ੀਨ ਲੈ ਲਾ, ਬਹੁਤ ਸਹੀ ਰਹੂਗਾ ਮੇਰੇ ਲਇਏ ਵੀ।
ਮਸ਼ੀਨ ਲੈ ਲੈਂ ਲੋਨ, ਲੋਂਨ ਵਾਲ ਫਸ ਗਏ ਤੇ ਫੇਰ ਦਿੱਕਤ ਹੋ ਜਾਨੀ ਐ ਨਾ ।
ਤੂੰ ਲੇ ਲੇਂਗੀ ਤੇ ਮੈਨੂੰ ਵੀ ਆਰਾਮ ਹੋਜੂਗਾ, ਤੇਰੇ ਘਰ ਵੀ ਆ ਸਕਦੀ ਆਂ।
ਵੇਖੋ ਕੀ ਕਰ ਸਕਦੇ ਆਂ, ਹਾਂ ਪੇਮੈਂਟ ਦੇ ਦੂਗਾ ਅਗਰ ਤਾਂ ਠੀਕ ਰਊ। ਪਤਾ ਨਈਂ ਤਾਂ ਫੇਰ ਪਤਾ ਨੀ। ਇਸਕੋ ਤੋ
ਤੇ ਫੇਰ ਹਾਂ ਲੇਕਿਨ ਪੈਲਾਂ ਏਦੀਆਂ ਕਿਸਤਾਂ ਖਤਮ ਹੋ ਗਈਆਂ ਤਦ ਈ ਲੈ
ਫੇਰ ਨਾ ਕਿਓਂਕਿ ਇਨਵੈਰਟਰ ਦੀ ਵੀ ਤਾਂ ਕਿਸ਼ਤ ਈ ਚੱਲਨ ਡਈ ਐ।
ਹੂੰ, ਸਈ ਗੱਲ ਏ ਆ।
ਓਦੀ ਵੀ ਕੇੜੀ ਥੋੜੀ ਬੋਤੀ ਆ, ਓਦੀ ਵੀ ਤੇ ਅੱਠ ਮੀਨਿਆਂ ਦੀ ਕਿਸ਼ਤ ਈ ਆ।
ਤੇ ਦਵਾਲੀ ਤੱਕ ਖਤਮ ਹੋ ਜਾਨੀ ਨਾ ਕੇ ਨਈਂ ਹੋਨੀ, ਦਵਾਲੀ ਤਕ ਖਤਮ ਹੋਨੀ ਐ ਕੇ ਨਈਂ।
ਅੱਠ ਮੀਨੇ ਅਕਤੂਬ, ਨਵੰਬਰ, ਦਿਸੰਬਰ ਚ ਹੁੰਦੇ ਆ।
ਹਾਂ ਓਦੋਂ ਦਵਾਲੀ ਦੇ ਲਾਗੇ ਲੈ ਲਿਓ ਓਦੋਂ ਔਫਰ ਰੈਂਦੇ ਆ।
ਦੀਵਾਲੀ ਦੁਰਗਾ ਪੂਜਾ ਆ ਜਾਨੀ ਆ ਫੇਰ ਇੰਨੇ ਇੰਨੇ ਪੈਸੇ ਲੋ ਤੇ ਘੁੰਮਨਾ ਫਿਰਨਾ
ਨਈਂ ਨਹੀਂ ਦਵਾਲੀ ਤੇ ਲਊਗਾ ਇਸ ਲਈ ਦੁਰਗਾ ਪੂਜਾ ਤੇ ਨਈਂ ਲੈਨੀ ਚਾਈਦੀ ਚਾਏ ਦੁਰਗਾ ਪੂਜਾ ਤੇ ਲਓ ਤਾਂ ਦਵਾਲੀ ਤੇ ਕਿਸ਼ਤਾਂ ਚਾਲੂ ਹੋ ਜਾਂਦੀਆਂ ਪਰ ਦਵਾਲੀ ਤੇ ਲੈਨੀ ਚਾਈਦੀ ਦੀਵਾਲੀ ਤੇ ਲਓ ਤੇ ਪਰਬ ਖਤਮ ਹੋਨ ਵਾਲਾ ਹੁੰਦਾ ਵਾ ਓਦੋਂ ਕਿਸ਼ਤ ਈ ਨੀ ਲੱਗਦੀ, ਫੇਰ ਤੂੰ ਦਿਸੰਬਰ ਤੋਂ ਕਰਾ ਕਿਸ਼ਤ ਈ ਜਨਵਰੀ ਤੋਂ ਕਰਾ ਕਿਸ਼ਤ ਈ ਆਪਨੀ ਮਰਜ਼ੀ ਨਾਲ, ਅੱਛੇਆ।
ਏ ਵਾਰ ਦਵਾਲੀ ਮਾਹੀ ਦੇ ਬਰਡੇ ਤੋਂ ਬਾਦ ਈ ਔਨ ਡਈ।
ਕਿੰਨੀ ਤਰੀਕ ਨੂੰ ਐ
ਨਈਂ ਤੇ ਏਦੇ ਬਰਡੇ ਤੇ ਲਾਗੇ ਸ਼ਾਗੇ ਆ ਜਾਂਦੀ ਹੁੰਦੀ ਏ।
ਏ ਵਰਤਿਸ਼ ਮੇਰੇ ਬਾਬੂ ਵੀ ਦੀਵਾਲੀ ਮਨਾਉਗਾ।
ਪਿਛਲੀ ਵਾਰ, ਤੇ ਮੈਂ ਕੁਛ ਬਨਾ ਵੀ ਨੀ ਸਕੀ ਸੀ ਚੰਗੀ ਤਰਾਂ ਖਾ ਵੀ ਨੀ ਸਕੇ ਸੀ।
ਦਵਾਲੀ ਲੱਗਤਾ
ਕਈ ਵਾਰੀ ਸੂਕੀ ਮਨਾਓਗੇ ਦਵਾਲੀ, ਕਈ ਵਾਰੀ ਸਬ ਮਨਾਓਗੇ ਦਵਾਲੀ।
ਮਿੱਠ ਮਿੱਠੋ ਦੇ ਨਾਲ ਮਨਾਓਗੇ ਮਿੱ
ਹਾਂ ਏ ਵਾਰੀ ਤੇ ਸੂਬੂ ਵੀ ਆ।
ਹਾਂ ਪੋਪ ਪਟਾਕੇ ਫੋੜੂਗਾ।
ਰੱਖੜੀ ਵੀ ਬਨਾ ਲੈਨੀ ਐ।
ਹਾਂ ਪਿਛਲੇ ਸਾਲ ਤਾ ਤੁਸੀਂ ਪਰੇਸ਼ਾਨ ਸੀ ਜਲਦੀ ਕਿਓਂ ਨੀ ਔਨ ਦਾਇਆ, ਜਲਦੀ ਕਿਓਂ ਨੀ ਔ
ਹਾਂ ਇੱਕ ਹੱਥ ਤੇ ਬਹੁ ਜ਼ਰੂਰ
ਨੇਹਾਂ ਹੁਨ ਆ ਗੇਆ ਵਾ ਹੱਥ ਲੈ ਕੇ ਏਨਾਂ ਦੇ ਘੜੀ, ਏਨਾਂ ਨੇ ਏਨਾਂ ਨੇ ਵੀ ਤੇ ਹੱਦ ਕੀਤੀ ਜੀ ਜਿਨੂੰ ਨੀ ਓਨੂੰ ਫੜ ਕੇ ਕੈਂਦੀ ਅਸੀਂ ਬੰਨ ਦੇਨੀ ਅਸੀਂ। ਮਾਮਾ ਹੋਵੇ ਮਾਸੜ ਹੋਏ ਜੋ ਮਰਜ਼ੀ ਹੋਏ ਕੈਂਦੀ ਆ ਬੰਨ ਦੇਨੀ ਅਸੀਂ ਬੱਸ ਹਾਂ ਜੋ ਮਰਜ਼ੀ ਹੋਵੇ ਏ ਤੇ ਖਰਾਂਡੇ ਨਾ ਬੱਚੇ
ਤੇਰੀ ਬੱਚਿਆਂ ਦੀ ਬਨਨ ਜਾਂਦੀ ਸੀ ਆਪਨੇ ਪਾਪਾ ਨੂੰ ਹਰੀ ਨੂੰ ਨੂਰ ਨੂੰ।
ਪਿਓ ਨੂੰ ਤੇ ਚੱਲ ਚੱਲਦਾ ਈ ਆ ਸਬ ਬੰਨਦੇ ਈ ਆ। ਏ ਜੇੜੀਆਂ ਕਰਦੀਆਂ ਦਾ ਦਾਦੇ ਨੂੰ ਬੰਨਦੀਆਂ ਆ ਨਾਨੀ ਨੂੰ ਪਾਉਂਦੀ ਆ, ਮਾਮੇ ਦੀ ਬ ਦੀਆਂ ਵਾਂ। ਸਿਰੇ ਥੇ ਨੀ ਨਾ ਦਾਦੇ ਨੂੰ ਬਣਦੀਆਂ।
ਉਹ
ਭਾਪਾ ਨੀ ਆ।
ਉਹ ਤੇ ਉਹਦੀ ਦਾਦੀ ਨੇ ਖ਼ੁਦ ਈ ਕਿਹਾ ਸੀ ਕਿ ਸਭ ਬੰਨਦੇ ਆ। ਬਨ ਪਹਿਲਾਂ ਤੇ ਤੁਸੀਂ ਕਿਉਂ ਨੀ ਬੰਨਦੇ। ਇਸ ਲਈ ਆਪਾਂ ਬੰਨਣ ਲੱਗਨੇ। ਨਹੀਂ ਤੇ ਆਪਾਂ ਤੈ
ਬਾਬੂ ਦੀ ਗੱਲ ਅਲੱਗ ਐ ਨਾ, ਸਭ ਤੋਂ ਜ਼ਿਆਦਾ ਹੂ।
ਹਾਂ ਤੇ ਸੀਰਤ ਕੱਲ ਕਹਿਣ ਡਈ ਸੀ ਕਿ ਮਾਸੀ ਨੂੰ ਬੋਲਿਆ ਵਾ ਦੀਵਾ-ਦੂਵਾ, ਤੇਲ, ਡੀਟ ਸਭ ਆਪਣੇ ਘਰੋਂ ਲੈ ਕੇ ਆਈ।
ਮੈਂ ਬੋਲਿਆ ਦੀਵਾ ਨਾ ਆਰਤੀ ਕਰੂੰਗੀ ਆ। ਕਹਿੰਦੀ ਹਾਂ ਕਰਾਂਗੇ। ਮੈਂ ਕਿਹਾ ਕਹਿਜੋ ਦੀਵੇ ਨਾ, ਕਹਿੰਦੀ ਮੋ ਮੋਟਾ ਜਿਹਾ ਦੀਵਾ ਲਿਆਵਾਂਗੇ। ਕਹਿੰਦੀ ਇਹ ਮੋਟਾ ਐ, ਇਸ ਲ‌ਈ ਮੋਟਾ ਜਿਹਾ ਦੀਵਾ ਲੈ ਕੇ ਆਵਾਂਗੇ, ਹੂੰ। ਹਾਂ, ਏਨ੍ਹਾਂ ਮੈਨੂੰ ਹਸਾਇਆ। ਕਹਿੰਦੀ ਮਮੀ ਕਿਹੋ-ਜਿਹੀਆਂ ਗੱਲਾਂ ਕਰਦੀ ਆ ਉਹ।
ਹੁਣ ਦੀਵੇ 'ਚ ਵੀ ਤੁਹਾਨੂੰ ਉਹਦਾ ਮੂੰਹ ਨਾ ਵੇਖਿਆ, ਮੋਟੇ ਦੀਵੇ 'ਚ।
ਕਹਿੰਦੀ ਫੇਰ ਉਹੋ ਜਿਹੇ ਦੀਵੇ ਨਾਲ ਲੈ ਕੇ ਇਹਦੀ ਆਰਤੀ ਕਰੂੰਗੀ। ਫੇਰ ਜਾ ਕੇ ਇਹਨੂੰ ਰੱਖ ਤੇ ਰੱਖਰੀ ਬੰਨਾਗੇ, ਮੈਂ ਕਿਹਾ ਠੀਕ ਆ।
ਉਨਾਂ ਦਾ ਜ਼ਿਆਦਾ ਈ ਪਿਆਰਾ ਬਨਾ 'ਚ
ਹਾਂ, ਸਹੀ ਗੱਲ ਕਹੀ ਪਿਆਰਾ ਤੇ ਬਹੁਤ ਲੱਗਦਾ ਵਾ। ਉਹ ਮੰਮੀ ਨਾ ਪੂਰਾ ਲੜਨ ਡਿਆ ਵਾ, ਕਿ ਮੈਂ ਅੰਦਰ ਜਾਣਾ ਆਪਣੀ ਮਾਂ ਕ
ਜਿਲ੍ਹੇ ਉਹ ਰੋਂਦੀ ਸੀ ਨਾ, ਇਸ ਲਈ ਕਿਹੇ ਨੂੰ ਪਿਆਰ ਈ ਨੀ ਆਇਆ ਉਹ ਕੁੜੀ 'ਤੇ।
ਹੁਣ ਉਹ ਪੂਰਾ ਮੰਮੀ ਨਾਲ ਲੜਾਈ ਕਰਨ ਡਿਆ। ਮਹਾਰਾ, ਕੁਟਾ, ਪਿਟਾਈ ਕਰਨ ਡਿਆ ਮੰਮੀ ਦੀ, ਚੁੱਕ-ਚੁੱਕ ਕੇ ਪਟਕ ਕਰਨ ਡਿਆ ਵਾ।
ਉਹਨੇ ਅੰਦਰ ਜਾਣਾ, ਮੇਰੀ ਗੋਦੀ ਆਉਣਾ ਵਾ। ਚੱਲ ਫਿਰ, ਮੈਂ ਰੱਖ ਲੈਂਦੀ ਆ ਫ਼ੋਨ ਤੇ ਮੈਂ ਉਹਨੂੰ ਚੁੱਕ ਲਵਾਂ।
ਨਹੀਂ ਰੁਕ ਜਾ ਹਾਲੀ। ਹਾਂ, ਠੀਕ ਐ ਚੱਲ।
ਠੀਕ ਐ ਰੱਖ ਨਾ, ਕੱਟ ਨਾ ਤੂੰ। ਉਧਰੋਂ ਦੀ ਕੱਟ ਦੇ ਤੇ